ਹੈਲੋ
ਸਤਿ ਸ੍ਰੀ ਅਕਾਲ ਜੀ। ਹੈਲੋ ਜੀ ਆ ਦੱਸੋ ਕਿ ਕਿਵੇਂ ਹੋ ਤੁਸੀਂ
ਹਾਂਜੀ-ਹਾਂਜੀ ਵਧੀਆ ਸੁਣਾਓ?
ਮੈਂ ਵੀ ਵਧੀਆ ਤੁਸੀਂ ਦੱਸੋ ਘਰ
ਹਾਂਜੀ ਹਾਂਜੀ ਸਭ ਠੀਕ ਵਧੀਆ ਤੁਸੀ ਸੁਣਾਓ
ਬਸ ਨਹਾ ਧੋ ਕੇ ਸੋਚਦੀ ਪਈ ਸੀ। ਤੁਹਾਨੂੰ ਕੋਲ ਕਰਕੇ ਥੋੜ੍ਹਾ ਪਰੇਸ਼ਾਨ ਕਰ ਲਿਆ ਜਾਏ
ਹਾਂਜੀ-ਹਾਂਜੀ ਕੋਈ ਗੱਲ ਨੀ।
ਹੋਰ ਦੱਸੋ। ਭੈਣ ਛੁੱਟੀਆਂ ਤੋਂ ਕਿਵੇਂ ਜਾ ਰਹੇ ਹੋ ਤੁਸੀਂ
ਛੁੱਟੀਆਂ ਚ ਕਿਤੇ ਨਹੀਂ ਬਸ ਪੇਕਿਆਂ ਤੇ ਗਈ ਸੀਗੀ ਮੈਂ।
ਅੱਛਾ
ਹਾਂਜੀ ਹਾਂਜੀ
ਚਲੋ ਜੀ ਵਧੀਆ ਹੈ ਮੈਂ ਤਾਂ ਹੁਣੇ ਇਹ ਸੋਚ ਰਿਹਾ ਸੀ ਕਿ ਅਸੀਂ ਤੋਂ ਸਾਰੇ ਫੈਮਲੀ ਨਾਲ ਇਕੱਠੇ ਹੋ ਕੇ ਹਿਲ ਸਟੇਸ਼ਨ ਤੋਂ ਜਾਏ ਉੱਥੇ ਫਰੈਸ਼ ਹਵਾ ਆਉਂਦੀ ਹੈ ਠੰਡੀ ਠੰਡੀ ਹਵਾ ਇਦੇ ਇੱਥੇ ਤਾਂ ਇੰਨੀ ਗਰਮੀ ਹੈਗੀ ਕੁੱਛ ਸਰਵਾਈਵ ਵੀ ਨ ਹੁੰਦਾ।
ਹਾਂਜੀ ਕੁਛ ਨੀ ਪਤਾ ਚੱਲਦਾ ਕਿਥੇ
ਬਿਲਕੁਲ-ਬਿਲਕੁਲ ਅੱਜ ਕੱਲ ਦੇ ਟਾਈਮ ਵਿੱਚ ਗਰੀਨਰੀ ਦੇ ਪੇੜ ਆਉਣਾ ਇਨਾ ਇਨਾ ਜ਼ਰੂਰੀ ਹੋ ਗਿਆ। ਗਿਆ ਹੈ, ਕਿਉਂਕਿ ਇਨਵਾਇਰਮੈਂਟ ਨਾ ਦਿਨ ਬ ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਪੇੜ ਸਾਡੇ ਜੀਵਨ ਦਾ ਇਹ ਬੇਸਿਕ ਹਿੱਸਾ ਇਹ ਨੇ।
ਸਾਰਾ ਕੁਛ ਕੁਛ ਨਾ ਕੁਛ
ਘੱਟ ਕਰਦੇ ਹੈ ਬਿਲਕੁਲ ਪੋਲਿਊਸ਼ਨ ਕਿੰਨਾ ਘੱਟ ਹੁੰਦਾ ਹੈ ਅਗਰ ਅਸੀਂ ਇਹ ਪੇੜ ਲਗਾਉਂਦੇ ਹਾਂ ਪੇੜ ਸਾਨੂੰ ਗਰਮੀ ਤੇ ਪੋਲਿਊਸ਼ਨ ਤੇ ਕੱਟ ਹੁੰਦਾ ਤਾਂ ਹੈਗਾ ਹੀ ਪੇੜ ਸਾਨੂੰ ਗਰਮੀ ਤੋਂ ਬਚਾਉਂਦੇ ਨੇ ਛਾਵਾਂ ਦਿੰਦੇ ਨੇ ਕਲਾਈਮੇਟ ਬੈਲੇਂਸ ਕਰਨ ਦੀ ਮਦਦ ਕਰਦੇ ਨੇ ਨਾ।
ਹਾ ਪਵਾਈ ਤੇਰਾ ਪਤਾ ਐ ਅ ਅ ਅ ਉੱਥੇ ਪੇਟ ਕਟੇ ਹੋਈ ਜਾਂਦੀ ਹੋਈ ਜਾਂਦੀ ਕਰੀ ਜਾਂਦੇ ਨੇ ਸਾਰੇ ਤੇ ਬਹੁਤ ਦੂਰੀ ਤਤ ਵਲ ਹੋਣਾ ਮੇਰੀ ਦਾ ਹੋਣਾ ਚਾਹੀਦਾ ਸਮਾ ਸਾਰਾ ਹਵਾ -ਹਵਾ ਕੁਛ ਐ ਐਲੋ ਹੈਲ ਹੈਲੱਲੋ ਹੈਲੋ